ਹੈਲੋ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
ਹੋਰ ਕੀ ਹਾਲ ਜੀ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ?
ਵਧੀਆ ਜੀ ਵਧੀਆ ਮੈਂ ਤੁਹਾਨੂੰ ਇਕ ਗੱਲ ਦੱਸਾ
ਹਾਂਜੀ, ਬੋਲੋ।
ਬਾਲਟੀ ਵ ਪਾਣੀ ਨੂੰ ਵਿਚ ਪਾਣੀ ਵਾ। ਬਾਪ ਨੇ ਕੁਛ ਨੀ ਕਰਨਾ।
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਹੈ, ਪਾਣੀ ਦੇ ਬਿਨਾਂ, ਤੇ ਆਪਾਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਆਗਦੇ ਹੈਗੀ ਆ, ਕਿਉਂਕਿ ਹਰ ਜੀਵ ਨੂੰ ਪਾਣੀ ਦੀ ਲੋੜ ਪੈਂਦੀ ਏ।
ਹਾਂ, ਹਾਂ ਲੇਕਿਨ ਨ ਲੋ ਲੋਕ, ਲੋਕ, ਲੋਕੀ ਜੋ ਹੈ ਪਾਣੀ ਦੀ ਬਰਬਾਦੀ ਕਰਦੇ ਨੇ, ਐਵੇਂ ਕੁੜੀ
ਖੁੱਲਨਾ ਤੋਂ
ਗੱਲ ਹੈ, ਜੀ ਕਈ ਲੋਕੀ। ਸਹੀ ਗੱਲ ਹੈ ਜੀ, ਕਈ ਵਾਰ ਤੇ ਲੋਕੀ ਕੀ ਕਰਦੇ ਨੇ ਗਾੜੀ ਧੋਣ ਵਾਸਤੇ ਜਾ ਆਂਗਣ ਨੂੰ ਸਾਫ ਕਰਨ ਲਈ ਇਨਾ ਅਧਿਕ ਪਾਣੀ ਦਾ ਇਸਤੇਮਾਲ ਕਰਦੇ ਨੇ ਨਾ, ਇੰਨਾ ਪਾਣੀ ਖ਼ਰਚ ਕਰਦੇ ਨੇ ਨਾ ਤੇ ਉਹਦੇ ਤੋਂ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੋ ਰਹੀ ਹੈ।
ਹਾਂਜੀ, ਹਾਂਜੀ ਸਾਨੂੰ ਬ ਸਾਨੂੰ ਜੀ। ਹਾਂਜੀ। ਨ ਕਰ ਪਾਣੀ ਨੂੰ ਪਾਣੀ ਨੂੰ ਵੇਸਟ ਨੀ ਕਰਨ ਜ਼ਿਆਦਾ।
ਸਹੀ ਗੱਲ ਹੈ, ਸਾਨੂੰ ਨਾ ਪਾਣੀ, ਜਿੰਨਾ ਸਾਨੂੰ ਅਵਸ਼ਕਤਾ ਹੈ, ਉਹਨੂੰ ਓਨੀ ਹੀ ਆਵਸ਼ਕਤਾ ਦੇ ਅਨੁਸਾਰ ਨਾ ਸਾਨੂੰ ਪਾਣੀ ਦਾ ਉਪਯੋਗ ਕਰਨਾ ਚਾਹੀਦਾ ਅਗਰ। ਆਪਾਂ ਨਲ ਦੀ ਪਾਣੀ ਦੀ ਟੰਕੀ ਜਿਹੜੀ ਹੈਗੀ, ਉਹਨੂੰ ਖੁੱਲਾ ਛੱਡ ਦਾਂਗੇ, ਤੇ ਪਾਣੀ ਕਿੰਨਾ ਬਰ ਬਾਦ ਹੋਗਾ, ਪਾਣੀ ਟਪਕ ਰਿਹਾ ਹੋਵੇ ਤੇ ਸਾਨੂੰ ਤੁਰੰਤ ਹੀ ਉਹਨੂੰ ਨਾ ਠੀਕ ਕਰਵਾਉਣਾ ਚਾਹੀਦਾ ਤੇ ਜਿਹੜਾ ਅਹ ਵੇਸਟ ਹੋ ਰਿਹਾ ਪਾਣੀ, ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਹਾਂਜੀ, ਹਾਂਜੀ ਹੁਣ ਲੋਕੀ ਸਵੇਰੇ ਉੱਠਦੇ ਦਾਂ ਆ, ਕਰਤੂਤਾ ਨੇ ਸਬ ਨਾਲ, ਨਾਲ ਉਹਨੂੰ ਹੋਰ ਇਸ ਲਈ ਮਤਲਬ, ਕਿ ਹੁੰਦਾ ਸਵੇਰੇ ਬੰ ਨੇ ਦਦ ਧੋਂਦੇ ਨੇ ਤੇ, ਉਹ ਬਰੱਸ਼ ਕਰਦੇ, ਨੇ ਤਾਂ ਉਹ
ਹਾਂਜੀ, ਹਾਂਜੀ ਬਿਲਕੁਲ ਸਹੀ ਅਗਰ ਨਲ ਨਲ ਤੋਂ ਸਾਨੂੰ ਲੱਗ ਹੀ ਰਿਹਾ ਨਾ, ਉਹੀ ਮੈਂ ਤੁਹਾਨੂੰ ਕਹਿ ਰਹੀ, ਜੇ ਸਾਨੂੰ ਲੱਗ ਰਿਹਾ ਕਿ ਨਲ ਤੋਂ ਪਾਣੀ ਤਾਂ ਪਕ ਰਿਹਾ। ਤੇ ਸਾਨੂੰ ਬੰਦ ਕਰਨਾ ਚਾਹੀਦਾ। ਨਾਲ ਹੀ ਨਹਾਉਣ ਵਾਸਤੇ, ਸਾਨੂੰ ਸ਼ਾਵਰ ਦੀ ਬਜਾਏ ਬਾਲਟੀ ਦਾ ਉਪਯੋਗ ਕਰਨਾ ਚਾਹੀਦਾ ਹੈ ਹਨਾ। ਜਦੋਂ ਵੀ ਸਾਨੂੰ ਲੱਗੇ ਕਿ ਸਾਡੇ ਬੱਚੇ ਪਾਣੀ ਬਰਬਾਦ ਕਰ ਰਹੇ ਨੇ, ਠੀਕ ਹੈ ਨਾ।